ਹੈਲੋ।
ਹਾਂਜੀ ਹਾਂ ਹੈਲੋ।
ਹੈਲੋ।
ਸਤਿ ਸ੍ਰੀ ਅਕਾਲ ਮੈਮ।
ਠੀਕ ਹੋ।
ਹੋਰ ਹਾਂਜੀ ਹਾਂ ਠੀਕ ਆ, ਤੁਸੀਂ ਦੱਸੋ ਕਿਵੇਂ ਹੋ?
ਅਸੀ
ਬਸ ਕੁਛ ਨੀ ਮੈਂ ਵੀ ਬੈਠੀ ਸੀਗੀ ਵਿਹਲੀ, ਮੈਂ ਕਿਹਾ ਸੋਚਿਆ ਤੁਹਾਨੂੰ ਕਾਲ ਕਰ ਲਾ।
ਹਾਂਜੀ ਹਾਂ, ਹੋਰ ਤੁਸੀਂ ਕੀ ਕਰਦੇ ਸੀ।
ਹੈਗਾ, ਸਭ ਠੀਕ ਜੀ ਮੈਮ, ਮੈਂ ਵੀ ਆਪਣਾ ਕੰਮ ਪੂਰਾ ਕਰ ਰਹੀ ਸੀ।
ਅੱਛਾ ਅੱਛਾ, ਚਲੋ ਵਧੀਆ ਗੱਲ ਐ, ਬਸ ਮੈਂ ਘਰ ਠੀਕ ਨੇ ਭਾਬੀ, ਹਾਂਜੀ ਹਾਂ ਹਾਂ।
ਅੱਛਾ, ਆ ਗਈ ਤੁਹਾਡੇ ਭਾਬੀ ਗਏ ਹੋਏ ਸੀ।
ਹਾਂਜੀ ਹਾਂ, ਔ ਆ ਗਏ ਸੀਗੇ ਐਤਵਾਰ ਨੂੰ, ਹਾਂ ਬਿਮਾਰ ਸੀ। ਏਹੋ, ਤੇ ਅੱਜ ਉਹਨਾਂ ਦਾ ਟੀਕਾ ਜਿਹਾ ਲੱਗਿਆ ਕੱਲ ਫੇਰ ਬੁਖਾਰ ਚੜਿਆ ਹੋਇਆ, ਅੱਜ ਫਿਰ ਦੁਬਾਰਾ ਖੰਨੇ ਲੈ ਕੇ ਗਏ ਨੇ।
ਅੱਛਾ ਜੀ। ਅੱਛਾ ਫਿਰ ਠੀਕ ਐ, ਅਸੀਂ ਵੀ ਦੇਖੋ ਬੁਲਾਣਾ ਸੀਗਾ। ਇੱਕ ਮੇਰੇ ਕਜ਼ਨ ਦਾ ਵਿਆਹ ਹੋਇਆ ਸੀ, ਉਹਨਾ ਨੂੰ ਅਸੀਂ ਬੁਲਾਉਣਾ ਸੀਗਾ, ਅਸੀਂ ਕੱਲ ਗੱਲਾਂ ਕਰ ਰਹੇ ਸੀਗੇ।
ਅੱਛਾ ਅੱਛਾ।
ਚਲੋ ਹੁਣ ਸ਼ਨੀਵਾਰ ਨੂੰ ਬੁਲਾ ਲਾਂਗੇ ਇਸਨੂੰ
ਹਾਂਜੀ।
ਹਾਂ ਵੀ ਬਸ ਸੋਚ ਰਿਹਾ ਆ, ਇਹ ਸ਼ਨੀਵਾਰ ਜਾ ਅਗਲੇ ਸ਼ਨੀਵਾਰ ਬੁਲਾਵਾਂਗੇ, ਵੀ ਚਲੋ ਰਾਤ ਰਹਿ ਕੇ ਚਲੇ ਜਾਣਗੇ, ਕਿਉਂਕਿ ਮੇਰੇ ਡੈਡੀ ਹੁਣੀ ਫਿਰ ਖੇਤ ਹੁੰਦੇ ਆ ਨਾ।
ਹਾਂ ਹਾਂਜੀ ਹਾਂ, ਇਹ ਤਾਂ ਹੈ, ਫੇਰ ਉਹਨਾਂ ਨੂੰ ਮਿਲ ਜਾਣਗੇ।
ਸਾਰਿਆਂ ਨੂੰ ਚਲੋ ਰਾਤ ਨੂੰ ਵਧੀਆ ਗੱਲਬਾਤ ਹੋ ਜਾਂਦੀ ਆ। ਵੀ ਚਲੋ ਮਿਲ ਜਾਣਗੇ ਇਸ ਕਰਕੇ, ਤਾਂ ਕਹਿੰਦੇ ਸੀ ਏ ਸੀ
ਜਿਵੇਂ ਹਾਂ ਉਹਨਾਂ ਨੂੰ ਪੁੱਛ ਕੇ ਦੇਖ ਲਿਓ ਕਿ
ਹਾਂਜੀ ਬਾਕੀ ਔਨੂੰ ਪੁੱਛਾਂਗੇ, ਔਨਾਂ ਨੂੰ ਵੀ ਕੀ ਕਹਿਣਗੇ ਔ ਵੀ ਆਉਣਗੇ ਜਾਂ ਹਲੇੇ ਫਿਰ ਰੁ ਕੇ ਆਉਣਗੇ, ਅਸੀਂ ਇਹ ਸਲਾਹਾਂ ਕਰ ਰਹੇ ਸੀ ਕੱਲ ਵੀ ਚਲੋ ਬੁਲਾ ਲੈਂਦੇ ਹਾਂ ਹੁਣ
ਠੀਕ ਹੈ, ਠੀਕ ਹੈ, ਹਾਂਜੀ ਹਾਂ ਦੇਖ ਲਿਓ ਹਾਂਜੀ ਇਹ ਤਾਂ ਹੈ ਫੇਰ ਐ ਹੁੰਦਾ ਵੀ ਅਗਲਾ ਆਉਂਦਾ ਜਾਂਦਾ ਹੋ ਜਾਂਦਾ ਇੱਕ ਵਾਰ, ਫੇਰ ਜਦੋਂ ਜੀਅ ਕਰਦਾ ਫੇਰ ਅਗਲੇ ਦਾ ਆ ਜਾਂਦਾ ਐ
ਫੇਰ ਤਾਂ ਵੀ ਅਗਲਾ ਜਦੋਂ ਮਰਜੀ ਦੇਖੋ ਆਸ
ਆ ਸਕਦਾ ਸਹੀ ਗੱਲ ਹੈ, ਹੋਰ ਰਿਸ਼ਤੇਦਾਰ ਤੁਹਾਡੇ ਚਲੇ ਗਏ, ਹੁਣ ਤਾਂ ਨਹੀਂ ਆਇਆ ਕੋਈ।
ਹੋਈ ਆ ਕੱਲ ਆਈ ਸੀਗੀ ਹਾਂਜੀ ਹਾਂਜੀ ਔਹ ਰਹਿ ਕੇ ਜਾਣਗੇ ਹੁਣ ਹਫ਼ਤੇ ਤਾ ਲਾਉਣਗੇ ਫਿਰਰ ਵੀ ਇੱਕ ਤਰੀਕ ਨੂੰ ਸਕੂਲ ਲੱਗ ਜਾਣੇ ਆ ਨਾ
ਹਾਂਜੀ ਹਾਂ ਹੁਣ ਤਾਂ ਬਸ ਛੁੱਟੀਆਂ ਖ਼ਤਮ ਹੋਣੇ ਵਾਲੀਆਂ ਬੱਚਿਆਂ ਦੀਆਂ
ਹਾਂਜੀ ਹਾਂਜੀ ਫਿਰ ਉਹ ਰਹਿ ਕੇ ਜਾਣਗੇ ਹੁਣ ਇੱਕ ਹਫ਼ਤਾ, ਕਿਉਂਕਿ ਉਹ ਇਕੱਲੇ ਆਏ ਨੇ ਨਾ ਫਿਰ ਲੇਟ ਆਏ ਨੇ ਉਹ ਸਭ ਤੋਂ ਬਾਅਦ ਜਿਹੜੀਆਂ ਪਹਿਲਾਂ ਆਈਆਂ ਸੀ, ਉਹ ਤਾਂ ਚਲੀਆਂ ਗਈਆਂ ਸਾਰੀਆਂ
ਠੀਕ ਹੈ ਠੀਕ ਹੈ ਚਲੋ ਵਧੀਆ ਗੱਲ ਹੈ, ਹਾਂ ਹਾਂਜੀ ਹਾਂ ਮੇਰੀਆਂ ਵੀ ਭੈਣਾਂ ਆਈਆਂ ਹੋਈਆਂ ਨੇ, ਉੱਧਰ ਤਾਏ ਦੀਆਂ ਕੁੜੀਆਂ।
ਅੱਛਾ ਅੱਛਾ ਗਈਆਂ ਨੀ ਫੇਰ ਉਹ ਹਾਲੇ
ਨਹੀਂ ਨਹੀਂ ਹਜੇ ਤਾਂ ਨਹੀਂ ਗਈਆਂ ਹੈਗੀਆਂ, ਉਹਨਾਂ ਨੇ ਨਾ ਉੱਧਰ ਤਾਏ ਨੇ ਮੇਰੇ ਨੇ ਆਪਰੇਸ਼ਨ ਕਰਵਾਉਣਾ ਸੀ ਨਵਾਂ ਗੋਡਾ ਪਾਵਾਉਣਾ ਸੀਗਾ, ਉਹਨਾਂ ਦਾ ਜਿਹੜਾ ਗੋਡਾ ਉਹ ਬਹੁਤ ਖ਼ਰਾਬ ਹੋ ਗਿਆ। ਔ ਇਸ ਕਰਕੇ ਹਾਂ ਔ ਇਸ ਕਰਕੇ ਹਜੇ ਮਤਲਬ ਸ਼ਨੀਵਾਰ ਨੂੰ ਕਹਿ ਰਹੇ ਨੇ, ਤੁਹਾਨੂੰ ਪਤਾ ਸਰਕਾਰੀ ਕੰਮਾਂ ਦਾ ਛੇਤੀ ਛੇਤੀ ਆਇਆ ਗ ਆਏ ਗ ਹੀ ਨਹੀਂ ਦਿੰਦੇ, ਤਾਂ ਕਰਕੇ ਉਹ ਉਹਨਾਂ ਨੂੰ ਨੂੰ ਵੀ ਦੇਖਦੇ ਨੇ ਵੀ ਚਲੋ ਆਪਰੇਸ਼ਨ ਹੋ ਜਾਵੇ, ਫਿਰ ਇੱਕ ਦੋ ਰਾਤ ਉਹ ਕਟਾ ਤੇ, ਫੇਰ ਚੱਲ ਜ ਚੱਲ ਜਾਣਗੇ ਬਸ
ਹਾਂਜੀ ਹਾਂਜੀ ਇਹੀ ਹੁੰਦਾ ਨਾ ਵੀ ਫਿਰ ਹਸਪਤਾਲ ਚ ਤਾਂ ਵਾਰੀ ਵਾਰੀ ਵੀ ਕੋਈ ਰਹਿ ਗਿਆ, ਚਲੋ ਵੀ ਕਈ ਦਿਨ ਭਾ ਦਿੰਦੇ ਨੇ ਉਹ। ਕਿਉਂਕਿ, ਛੁੱਟੀ ਤਾਂ ਉਹਨਾਂ ਨੇ ਆਪਣੀ ਮਰਜ਼ੀ ਨਾਲ ਕਰਨੀ ਆ ਦੇਖੋ।
ਹਾਂਜੀ ਹਾਂ ਇਹ ਤਾਂ ਹੈ ਤਾਂ ਕਰਕੇ ਫੇਰ ਉਹ ਹਜੇ ਹਾਂਜੀ ਹਾਂ। ਪਹਿਲਾਂ ਤਾਂ ਉਹ ਕਹਿੰਦੇ ਸੀਗੇ ਵੀ ਵੀਰਵਾਰ ਨੂੰ ਵੀਰਵਾਰ ਨੂੰ ਜਦੋਂ ਗਏ ਗੁੱਲੂਕੋਸ਼ ਵੀ ਚੜਾ ਤਾ। ਸਭ ਕੁਛ ਹੋ ਗਿਆ ਫੇਰ ਉਹ ਕਹਿੰਦੇ ਵੀ ਹ ਮਸ਼ੀਨਾਂ ਖ਼ਰਾਬ ਹੋ ਗਈਆਂ ਸਾਡੀਆਂ। ਫੇਰ ਉਹ ਫੇਰ ਮੁੜ ਗਏ ਹਾਂਜੀ ਹਾਂ ਇਸ ਕਰਕੇ ਬਸ ਉਹ ਤਾਂ ਉਹਨਾ ਨੇ ਚੱਲ ਜਾਣਾ ਸੀਗਾ।
ਇਹ ਨਾ ਸਰਕਾਰੀ ਜਿਹੜਾ ਕੰਮ ਆ ਕੋਈ ਵੀ ਆ ਇਹ ਐਵੇਂ ਹੁੰਦਾ ਦੱਸੋ। ਪ੍ਰਾਈਵੇਟ ਵਾਲੇ ਇਹ ਆ ਵੀ ਚਲੋ ਪੈਸੇ। ਤਾਂ ਜ਼ਿਆਦਾ ਲੈਂਦੇ ਨੇ ਪਰ ਕੰਮ ਕਰ ਦਿੰਦੇ ਨੇ ਉਹ ਵੀ। ਉੱਥੇ ਦਾ ਹਾਂਜੀ ਹਾਂਜੀ ਮੰਨ ਲੋ ਜੀ ਉੱਥੇ। ਆਪਾਂ ਅੱਜ ਸ਼ਾਮ ਹੁਣ ਜਾਈਏ ਤਾਂ ਉਹ ਕੱਲ ਨੂੰ ਕਹਿ ਦੇਣਗੇ ਵੀ ਆ ਜਾਇਓ ਚਲੋ।
ਹਾਂਜੀ ਹਾਂ, ਉਹ ਤਾਂ ਮਤਲਬ ਐ ਕੋਈ ਟੈਮ ਨੀ ਲਾਉਂਦੇ ਗ
ਹਾਂਜੀ ਹਾਂਜੀ ਕਿਉਂਕਿ ਉਹਨਾਂ ਨੂੰ ਪੈਸੇ ਦੇਖੋ ਉਹਨਾਂ ਨੂੰ ਬਣਨੇ ਨੇ ਜਿਹੜਾ ਆਪਣਾ ਸਰਕਾਰੀ ਹੋ। ਉਹਨਾਂ ਨੂੰ ਸਰਕਾਰ ਵੱਲੋਂ ਮਿਲਦੇ ਕਿ ਕਦੋਂ ਮਿਲਣ ਹੈ ਨਾ ਇਹ ਨਹੀਂ। ਪਤਾ ਹੁੰਦਾ ਉਹ ਤਾਂ ਉਹ ਕਰਦੇ ਨੇ ਉਹ ਫਿਰ ਉੱਥੇ ਜਿੰਨੇ ਵੀ ਉਹ ਹੋਣਗੇ ਉਹਦੇ ਹਿਸਾਬ ਨਾਲ ਕਰਦੇ ਵੀ ਨੇ।
ਹਾਂ ਹਾਂ ਕਿਉਂਕਿ ਹੁਣ ਸਰਕਾਰੀ ਵਾਲਿਆਂ ਦੀ ਕਿਹੜਾ ਜਿੰਮੇਵਾਰੀ ਆ। ਉਹਨੂੰ ਤਾਂ ਇਹ ਹੁੰਦਾ ਵੀ ਫਰੀ ਚ ਕਰਨਾ ਆ ਹਨਾ। ਵੀ ਚੱਲ ਜਦੋਂ ਮਰਜੀ ਹੋ ਜਾਵੇ ਵੀ ਸਾਨੂੰ ਤਾਂ ਤਨਖਾਹ ਪੈਣੀ ਆ। ਹਮ ਹਮ ਤਾਂ ਕਰਕੇ ਹੁਣ ਉਹਨਾਂ ਨੇ। ਸ਼ਨੀਵਾਰ ਦੀ ਡੇਟ ਦਿੱਤੀ ਆ ਹੁਣ ਦੇਖੋ।
ਅੱਛਾ ਸ਼ਨੀਵਾਰ ਨੂੰ ਵੀ ਕਿਹੜਾ ਹੋ। ਕਰਨਗੇ ਕਿਉਂਕਿ ਸ਼ਨੀਵਾਰ ਅੱਧੇ ਡਾਕਟਰ ਆਉਂਦੇ ਨੇ ਨਾ ਸਰਕਾਰੀ। ਤਾਂ ਦੇਖੋ ਸਰਕਾਰੀ ਕਿ ਪ੍ਰਾਈਵੇਟ ਵੀ ਨੀ ਮਿਲਦੇ ਸ਼ਨੀਵਾਰ ਨੂੰ ਤਾਂ।
ਹੋਰ ਸ਼ਨੀਵਾਰ ਦੀ ਤਾਂ ਓਦਾਂ ਹੀ ਛੁੱਟੀ ਹੁੰਦੀ ਆ ਦੇਖੋ ਹੁਣ ਕਿਹਾ ਤਾਂ ਹੈਗਾ ਵੀ। ਹਾਂ ਹਾਂ। ਹੁਣ ਇਹਨਾਂ ਨੂੰ ਐ ਵੀ ਚਲੋ ਇਹ ਮਤਲਬ ਸਕੂਲ ਚ ਲੱਗੇ ਹੋਏ ਨੇ ਪੜ੍ਹਾਉਣ। ਤਾਂ ਵੀ ਚੱਲ ਛੁੱਟੀਆਂ ਛੁੱਟੀਆਂ ਹੋ ਜਾਂਦਾ ਵੀ ਮੇਰੇ ਭਰਾ ਵੀ ਲੱਗਿਆ ਹੋਇਆ ਵੀ ਚੱਲ। ਛੁੱਟੀਆਂ ਨੀ ਦਿੰਦੇ ਸਕੂਲਾਂ ਵਾਲੇ ਹਾਂਜੀ ਹਾਂ ਉਹ ਵੀ ਲੱਗੇ ਹੋਏ। ਜਿਹੜੇ ਆਏ ਹੋਏ ਨੇ ਨਹੀਂ ਉਹ ਪ੍ਰਾਈਵੇਟ ਹੀ ਨੇ।
ਅੱਛਾ ਅੱਛਾ।
ਤੇ ਤਾਂ ਕਰਕੇ ਫਿਰ ਐ ਹੁੰਦਾ ਵੀ ਛੁੱਟੀਆਂ ਚ ਹੋ ਜਾਂਦਾ। ਹੋਰ ਹੋਰ ਉਹੀ ਤਾਂ ਹੈ ਉਹਨਾਂ ਨੂੰ ਐ ਸੀਗਾ ਵੀ ਚੱਲ ਜੂਨ। ' ਕਰਾ ਲਵਾਂਗੇ ਆਪਰੇਸ਼ਨ। ਵੀ ਚੱਲ ਛੁੱਟੀਆਂ ਹੋਣਗੀਆਂ ਨਾਲੇ ਵਧੀਆ ਜੇ ਕੋਈ ਰਿਸ਼ਤੇਦਾਰ ਆਉਂਦਾ ਆ। ਤਾਂ ਫੇਰ ਕੰਮ ਕਾਰ ਵਧੀਆ ਕੀਤਾ ਜਾਂਦਾ ਨਾ।
ਹਾਂਜੀ ਵੀ ਨਾਲੇ ਚਲੋ ਮਿਲ ਲੀਤਾਂ ਦਾ ਭੈਣਾਂ ਨੂੰ ਅਗਲਾ ਵੀ ਨਹੀਂ ਕੁੜੀਆਂ ਕੋਲ ਤਾਂ ਅੱਜ ਕੱਲ ਕੌਣ ਉਹ। ਕਰਦਾ ਹਨਾਂ।
ਹਾਂ ਹਾਂ ਨਾਲੇ ਅੱਜ ਕੱਲ੍ਹ ਤੁਹਾਨੂੰ ਪਤਾ ਕਿਹੜਾ ਇੰਨਾ ਮਿਲਦਾ ਏ। ਤਾਂ ਕਰਕੇ ਫੇਰ ਉਹ ਹਜੇ ਇੱਥੇ ਹੀ ਨੇ।
ਚਲੋ ਵਧੀਆ ਵਧੀਆ ਛੁੱਟੀਆਂ ਦਾ ਹੀ ਲਾਹਾ ਆਉਂਦਾ ਦੇਖੋ ਉ ਤਾਂ ਦੇਖੋ ਕੌਣ ਰਹਿੰਦਾ। ਇੰਨੇ ਦਿਨ।
ਹਾਂ ਹਾਂ ਇਹ ਤਾਂ ਹੈ ਛੁੱਟੀਆਂ ਕਰਕੇ ਹੀ ਅਗਲਾ ਆ ਜਾਂਦਾ ਹੈ, ਨਹੀਂ ਤਾਂ ਕੋਈ ਨੀ ਆਉਂਦਾ ਊ ਵੀ। ਮਿਲਣ ਵੀ ਨਹੀਂ ਆਉਂਦਾ ਨਹੀਂ ਤਾਂ ਹੁਣ ਤਾਂ
ਹਾਂਜੀ ਹਾਂਜੀ ਹੁਣ ਤਾਂ ਦੇਖੋ ਬਹੁਤ ਹਾਂਜੀ। ਦੇੋ ਹੁਣ ਦੇਖੋ ਫੈਮਲੀਆਂ ਛੋਟੀਆਂ ਹੋ ਗਈਆਂ ਸਾਰੇ ਇਕੱਲੇ ਕੱਲੇ ਨੇ।
ਹਾਂਜੀ ਹਾਂ ਸਰਦਾ ਨੀ ਫੇਰ ਕਈ ਦੇ ਹੁੰਦੇ ਸੱਸ ਸਹੁਰਾ ਰਾ ਹੁੰਦੇ ਨੇ ਵਿੱਚ ਰੋਟੀ।
ਹਾਂਜੀ ਹਾਂਜੀ ਹੁਣ ਤੁਹਾਨੂੰ ਪਤਾ ਵੀ ਅੱਜ ਕੱਲ ਕੋਈ ਨੀ ਦੇਖੋ ਕਿਸੇ ਦਾ ਕਰਦਾ। ਹੈਗਾ ਜੇ ਆਪਾਂ ਸੋਚੀਏ।
ਹਾਂਜੀ ਹਾਂ ਇਹ ਤਾਂ ਹੈ।
ਆਪਣੇ ਆਪਣਾ ਹੁੰਦਾ ਵੀ ਹਨਾ। ਗਲੇ ਨੂੰ ਵੀ ਲਗਾ ਲੋ ਹਾਂ ਵੀ ਦੇਖੋ ਅੱਜ ਕੱਲ੍ਹ ਸਮੇਂ ਦੇ ਨਾਲ ਲਗਾ ਲੋ। ਵੀ ਆ ਵੀ ਲੋਕਾਂ ਦੀ ਪਰਖ ਹੁੰਦੀ ਜਾਂਦੀ ਹੈ ਕਿ ਅੱਜ ਕੱਲ ਪਤਾ ਹੀ ਆ ਵੀ ਕੋਈ ਆਪਣਾ ਨੀ ਹੁੰਦਾ।
ਹਾਂ -ਹਾਂ ਇਹ ਤਾਂ ਹੈ ਸਭ ਪਤਾ ਹੀ ਹੈ ਅੱਜ ਕੱਲ੍ਹ ਦੁਨੀਆਂ ਦਾ ਕੋਈ ਨੀ ਕਿਸੇ ਦਾ ਹੈਗਾ ਅੱਜ
ਹਾਂਜੀ- ਹਾਂਜੀ ਅੱਜ ਕੱਲ੍ਹ ਕੋਈ ਨੀ ਦੇਖੋ ਕਿਸੇ ਦਾ ਹੈਗਾ ਵੀ ਇਹੀ ਗੱਲ ਮੰਨੀ ਜਾਂਦੀ ਇੱਕ ਮਾਂ-ਬਾਪ ਦੇਖੋ ਹੁੰਦੇ ਨੇ। ਦੇਖੋ ਉਹੀ ਆਪਣੇ ਜਵਾਕ ਦਾ ਚੰਗਾ ਸੋਚਦੇ ਨੇ ਹੋਰ ਨ ਕੋਈ ਸੋਚਦਾ।
ਹੂੰ ਸਹੀ ਗੱਲ ਹੈ ਬਿਲਕੁਲ ਇਹ ਤਾਂ ਸਹੀ ਕਹਿ ਰਹੇ ਹੋ ਤੁਸੀਂ ਹੂੰ।
ਕਿੰਨੇ ਉਹ ਹੋਈ ਹਨਾ ਅੱਜ ਕੱਲ੍ਹ ਰਿਸ਼ਤੇ ਦੇਖੋ ਤਾਂਹੀ ਤਾਂ ਉਹ ਹੋ ਰਹੇ ਨੇ ਵੀ ਅਗਲਾ ਤਾਂ ਦੇਖੋ ਉਹ ਕਰਦਾ ਆਪਣਾ ਸਮਝਦਾ ਹਰ ਇੱਕ ਨੂੰ ਪਰ ਕਈ ਵਾਰੀ ਅੱਗੋਂ ਜਿਹੜੇ ਹੁੰਦੇ ਨੇ ਉਹ ਦੇਖੋ ਆਪਣਾ ਨੀ ਸਮਝਦੇ।
ਹੂੰ-ਹੂੰ ਸਹੀ ਗੱਲ ਆ ਕਿਉਂਕਿ ਹੁਣ ਦੇਖੋ ਆਪਾਂ ਅਗਲੇ ਲਈ ਮਤਲਬ ਚਲੋ ਸੌ ਵਧੀਆ ਉਹ ਕੰਮ ਕਰੀਏ ਵੀ ਸੌ ਅਗਲੇ ਨੂੰ ਖੁਸ਼ ਕਰ ਸੌ ਵਾਰ ਅਸੀਂ ਖੁਸ਼ ਕਰੀਏ। ਪਰ ਜੇ ਇੱਕ ਵਾਰ ਕੋਈ ਆਪਣੇ ਤੋਂ ਗ਼ਲਤੀ ਹੋ ਜਾਵੇ ਅਗਲਾ ਉਹ ਸੌ ਭੁੱਲ ਜਾਂਦਾ ਏ।
ਹਾਂਜੀ- ਹਾਂਜੀ।
ਤਾਂ ਕੀਤਾ ਆ ਉਹ ਗ਼ਲਤੀ ਮਤਲਬ ਜਾਣ- ਜਾਣ ਉਹ
ਹਾਂਜੀ- ਹਾਂਜੀ -ਹਾਂਜੀ ਵੀ ਅਗਲੇ ਨੇ ਕਿੰਨਾ ਸੈਕਰੀਫਾਈਸ ਕੀਤਾ ਵੀ ਅਗਲੇ ਨੇ ਕਿੰਨੀ ਮਿਹਨਤ ਵਾਲ ਹੋਣੀ ਅਗਲਾ ਦੇਖੋ ਮਿੰਟ ਲਾਉਂਦਾ ਕਿਸੇ ਦਾ ਉਹ ਕਰਨ 'ਚ ਲੋਕ ਦੇਖੋ ਇਹੀ ਗੱਲ ਨੀ ਸੋਚਦੇ ਵੀ ਅਗਲਾ ਕਿੰਨੇ ਮਿਹਨਤ ਕਰ ਰਿਹਾ ਦੇਖੋ ਮੇਹਨਤ ਕੋਈ ਨੀ ਦੇਖਦਾ
ਹੂੰ ਨਾ ਕੋਈ ਵੀ ਨੀ ਦੇਖੋ ਹਾਂ -ਹਾਂ।
ਅਗਲੇ ਨੂੰ ਇਹ ਲੱਗਦਾ ਵੀ ਅਗਲਾ ਪੈਸਾ ਕਮਾ ਰਿਹਾ ਵੀ ਦੇਖੋ ਆਹ ਜਦੋਂ ਬੰਦਾ ਖੁਦ ਘਰ ਦਾ ਨਾ ਫੇਰ ਪਤਾ ਲੱਗਦਾ।
ਇਹ ਤਾਂ ਹੈ ਸਹੀ ਗੱਲ ਹੈ ਤੁਹਾਡੀ ਆਪ ਮਿਹਨਤ ਕਰਨੀ ਬਹੁਤ ਔਖੀ ਆ ਮਨ ਮਾਰ ਕੇ ਬ ਮਨ ਮਾਰ ਕੇ ਕੰਮ
ਕਈਆਂ ਨੂੰ ਕੀ ਆ ਕਿ ਦੇਖੋ ਕੰਮ ਬਣੇ ਬਣਾਏ ਮਿਲ ਜਾਂਦਾ ਦੇਖੋ ਉਹ ਲੋਕ ਤਾਂ ਵੀ ਅੱਗੇ ਉਹ ਕਰਦੇ ਨੇ ਹਨਾ ਹੁਣ ਕਈ ਵਿਚਾਰੇ ਕੀ ਹੁੰਦੇ ਨੇ ਵਿਚਾਰੇ ਜਿਹਨਾਂ ਨੇ ਇੰਨੀ ਮਿਹਨਤ ਈ ਹੁੰਦੀ ਆ ਦੇਖੋ ਉਹ ਅਗਲੇ ਜਿਹੜੇ ਹੁੰਦੇ ਨੇ ਉਹਨਾਂ ਦਾ ਉਹ ਕਰ ਦਿੰਦੇ ਨੇ ਜਮਾ ਹੀ ਦੇਖੋ ਮਿਹਨਤ ਤਾਂ ਕੋਈ ਨੀ ਦੇਖਦਾ।
ਕੋਈ ਹਾਂ ਮਿਹਨਤ ਦਾ ਮੁੱਲ ਕੋਈ ਨੀ ਪਾਉਂਦਾ ਹੈਗਾ ਅੱਜ ਕੱਲ ਪੈਸਿਆਂ ਦੀ ਹੀ ਉਹ ਦੁਨੀਆ ਬਸ ਜੇ ਜਿਹਦੇ ਕੋਲ
ਇਹ ਰਹਿੰਦਾ ਵੀ ਪਤਾ ਨੀ ਕਿੰਨੇ ਕ ਪੈਸੇ ਕਮਾ ਰਿਹਾ ਆ ਕਿਉਂਕਿ ਅਗਲਾ ਇਹ ਚੀਜ਼ ਭੁੱਲ ਜਾਂਦਾ ਵੀ ਤੁਸੀਂ ਬੈਠ ਕੇ ਦੇਖੋ ਫੇਰ ਪਤਾ ਲੱਗ ਬੰਦੇ ਨੂੰ ਕੋਈ ਵੀ ਆ ਦੇਖੋ ਜੇ ਤੁਸੀਂ ਉਹ ਚਾਹੇ ਮੈਂ ਉਹ ਕੋਈ ਵੀ ਕੰਮ ਕਰਦੇ ਹਾਂ ਆਪਾਂ ਮਿਹਨਤ ਤਾਂ ਲੱਗਦੀ ਔ ਹੈ ਨਾ।
ਅਗਲੇ ਨੂੰ ਐਂ ਹੁੰਦਾ ਵੀ ਪਤਾ ਨੀ ਇੰਨੇ ਪੈਸੇ ਕਿਉਂਕਿ ਬੈਠਣਾ ਸਭ ਲਈ ਉਹ ਮੁਸ਼ਕਿਲ ਹੁੰਦਾ
ਹਾਂਜੀ ਹੁਣ ਦੇਖੋ ਕੋਲਾਂ ਦਾ ਕੰਮ ਕਰਦੇ ਹਾਂ ਆਪਾਂ ਨੂੰ ਕਈ ਵਾਰੀ ਪੱਖਾ ਬੰਦ ਕਰਕੇ ਬੈਠਣਾ ਪੈਂਦਾ ਉਹ ਕਿਹੜਾ ਵੀ ਸੌਖਾ ਬੈਠਣਾ ਪਰ ਅਗਲਾ ਮਿਹਨਤ ਨੀ ਨਾ ਦੇਖਦਾ ਦੇਖੋ।
ਹਾਂ ਨਾਲੇ ਬੋਲਣਾ ਸਾਰਾ ਦਿਨ ਦੇਖਲੋ ਹੈ ਨਾ ਉਹ ਔਖਾ ਆ ਇਨਾ ਨਾਲੇ ਕੋਈ ਵੀ ਫ੍ਰਰੀ ਐਵੇਂ ਪੈਸੇ ਨੀ ਦਿੰਦਾ ਹੈਗਾ ਕੋਈ ਵੀ 'ਚ ਕੋਈ ਵੀ ਕੰਪਨੀ ਜਾਂ ਕੋਈ ਵੀ ਬੰਦਾ ਆ।
ਤਾਂ ਇਹ ਲੱਗਦਾ ਵੀ ਦੇਖੋ ਵੀ ਜੇ ਘਰੇ ਬੈਠੇ ਕਰ ਰਿਹਾ ਵੀ ਬੇਲਾ ਅਗਲਾ ਦੇਖੋ। ਅਗਲਾ ਇਹ ਭੁੱਲ ਜਾਂਦਾ ਵੀ ਘਰੇ ਨਾਲੋਂ ਅਗਲੇ ਨੂੰ ਜ਼ਿਆਦਾ ਔਖਾ ਹੈ ਇਹ ਤੋਂ ਚੰਗਾ ਤਾਂ ਅਗਲੇ ਨੇ ਔਫਿਸ ਜਾਣਾ ਹੁੰਦ ਉਹ ਉਸ ਤਰੀਕੇ ਨਾਲ ਕਰ ਲੈਂਦਾ ਕਿ ਨਹੀਂ ਕੋਈ ਵੀ ਕੰਮ ਲਗਾ ਲੋੋ ਹੁਣ ਜਿਹੜੇ ਗਲ ਜੋਬ ਕਰਦੀਆਂ ਨੇ ਕੁੜੀਆਂ ਸਰਕਾਰੀ ਹੁਣ ਉਹ ਦੋ ਕੰਮ ਤਾਂ ਉਹੀ ਨੀ ਕਰਦੀਆਂ ਚਲੋ ਜੇ ਕਰਦੀਆਂ ਵੀ ਵਿਚਾਰੀਆਂ ਮਿਹਨਤ ਤਾਂ ਕਰ ਰਹੀਆਂ ਨੇ ਨਾ ਕਿੰਨੀਆਂ
ਪੁਛ ਕੇ ਦੇਖੋ ਕਿੰਨੀ ਔਖਾ ਆ ਹੈ ਨਾ। ਕਰਨਾ ਕੰਮ ਹਾਂ ਮਿਹਨਤ ਕਰਨੀ।
ਵੀ ਹਾਂ ਅਗਲਾ ਮਿਹਨਤ ਕਰ ਰਿਹਾ ਦੇਖੋ। ਇਹੀ ਤਾਂ ਗੱਲ ਆ ਬਸ ਅਗਲਾ ਨਾ ਇਕੱਲਾ ਪੈਸੇ ਦੇਖਦਾ ਅਗਲਾ ਇਹ ਨੀ ਦੇਖਦਾ ਵੀ ਇਹ ਨਾ ਇਸ। ਪਿਛੇ ਕਿੰਨੀ ਮਿਹਨਤ ਕੀਤੀ ਹੋਣੀ।
ਹਮ ਹਮ ਇਹ ਤਾਂ ਹੈ ਵੀ ਬਸ ਬਸ ਪੈਸੇ ਆ ਵੀ। ਅਗਲਾ ਪੈਸੇ ਵਧੀਆ ਕਮਾਉਂ। ਮਿਹਨਤ ਵੀ ਦੇਖਦਾ ਵੀ ਉਹ ਕਿੰਨਾ ਕਿੰਨਾ ਕੰਮ ਕਰਦਾ ਆ ਰਾਤਾਂ ਨੂੰ।
ਸਾਰਾ ਦਿਨ ਅੱਖਾਂ ਲੱਗਾਣੀਆਂ ਫੋਨ ਚ। ਕਿੱਡਾ ਉਹ ਆ ਦੇਖੋ ਕੋਈ ਨਹੀਂ ਬੈਠ ਸਕਦਾ। ਪਰ ਮੈਂ ਹਰ ਇੱਕ ਬੰਦਾ ਅੱਜ ਦੇ ਟਾਈਮ ਚ ਉਹ ਆਪਣੇ ਕੰਮ ਨੂੰ ਅਗਲਾ ਉਹ ਰੱਖਦਾ ਵੀ ਮੈਂ ਉਹ ਕਰਿਆ ਪਰ ਦੂਜੇ ਦੀ ਮਿਹਨਤ ਨੀ ਦੇਖਦਾ ਕੋਈ ਵੀ।
ਹਾਂਜੀ ਹਾਂ ਇਹ ਤਾਂ ਹੈ।
ਹਾਂਜੀ -ਹਾਂਜੀ- ਹਾਂਜੀ -ਹਾਂਜੀ ਹੁਣ ਹਰ ਕੋਈ ਤਾਂ ਮਿਹਨਤ ਵੀ ਨੀ ਕਰਦਾ ਹੈਗਾ।
ਹਾਂਜੀ ਹਾਂ ਨਹੀਂ ਤਾਂ ਅਗਲਾ ਇੱਕ ਦੋ ਮੈਨੁ ਲੱਗਦਾ ਪੰਜ ਚਾਰ ਕੋਲਾਂ ਕਰਕੇ ਬੰਦਾ ਕਰਦਾ ਹੀ ਨੀ ਗਾ। ਫੇਰ ਕਹਿੰਦੇ ਅਸੀਂ ਸਾਡੇ ਤੋਂ ਨੀ ਹੁੰਦੀਆਂ ਅਗਲਾ
ਹਾਂਜੀ ਹੁਣ ਦੇਖੋ ਬਹੁਤ ਐਵੇਂ ਜੇ ਨੇ ਜਿਹੜੇ ਐਈ ਕਹਿੰਦੇ ਨੇ ਸਾਡੇ ਤੋਂ ਨੀ ਹੁੰਦਾ। ਬਸ ਉਹੀ ਆ ਵੀ ਮਿਹਨਤ ਤਾਂ ਦੇਖੋ ਕਰਨੀ ਪੈਂਦੀ ਆ। ਤੇ ਦੇਖੋ ਜੇ ਦੂਜਾ ਬੰਦਾ ਕਰਦਾ ਵਿਚਾਰਾ ਉਹਨੂੰ ਨੀ ਉਹ
ਤਾਂ ਕੋਈ ਵੀ ਕਿਸੇ ਨੂੰ ਕੁਛ ਨੀ ਦਿੰਦਾ ਹੈਗਾ ਆਪਾਂ ਸਾਫ਼ ਜੀ ਗੱਲ ਕਹਨੇ ਹਾ ਨਾ ਤੇ ਮਿਹਨਤ ਕਰਨ
ਜੀ ਆ ਤੁਹਾਡੇ ਅੱਗੇ ਪਈ ਆ ਜੇ ਤੁਸੀਂ ਕੱਟੋਗੇ ਤਾਂ ਹੀ ਉਹ ਬਣੂਗੀ।
ਹਾਂ ਹਾਂ ਸਹੀ ਗੱਲ ਆ ਜੇ ਆਪਾਂ ਹਾਰ ਕਰ। ਕਹਾਂਗੇ ਕੋਈ ਤਾਂ ਹੀ ਤਾਂ ਕੁਛ ਬਣੂਗਾ ਨਹੀਂ ਤਾਂ ਕਿ ਮਤਲਬ ਪਈ ਰਹੂਗੀ।
ਹਾਂਜੀ ਹਾਂਜੀ। ਏਹੀ ਤਾਂ ਗੱਲ ਆ ਵੀ ਦੇਖੋ ਵੀ ਕਿਸੇ ਦਾ ਸੈਕਰੀਫਾਈਸ ਕੋਈ ਨੀ ਦੇਖੂਗਾ ਵੀ ਹਾਂ ਇਹਨੇ ਅਗਲੇਨੇ ਇੰਨੀ ਮਿਹਨਤ ਕਰੀ ਆ ਵੀ
ਹਾਂਜੀ ਹਾਂ ਇਹ ਤਾਂ ਹੈ ਅੱਜ ਕੱਲ੍ਹ ਦੁਨੀਆਂ ਦਾ ਬਸ ਇਹੀ ਹੈ ਤੁਹਾਨੂੰ ਪਤਾ।
ਹਾਂਜੀ--ਹਾਂਜੀ ਅਜ ਕੱਲ ਦੁਨੀਆਂ ਦੇਖੋ ਐਵੇਂ ਆ।
ਠੀਕ ਠੀਕ ਹੈ ਮੈਡਮ ਜੀ ਚਲੋ। ਹਾਂਜੀ ਹਾਂ ਥੈਂਕ ਯੂ ਹਾਂਜੀ ਹਾਂ ਠੀਕ।